ਸਸ਼੍ਰੀਕਾਲ ਜੀ।
ਹੈਲੋ, ਹਾਂਜੀ ਸਾਸ੍ਰੀਕਾਲ ਜੀ ਹੋਰ ਠੀਕ ਓ?
ਹਾਂਜੀ, ਠੀਕ ਐ ਕੀ ਹਾਲ ਚਾਲ ਐ?
ਹਾਂਜੀ ਵਧੀਆ, ਤੁਸੀ ਸੁਣਾਓ ਤਾਡੇ ਕੀ ਹਾਲ ਚਾਲ ਨੇ?
ਆਪਨਾ ਵੀ ਠੀਕ ਐ ਘਰ ਚ ਪਰਿਵਾਰ ਸਾਰੇ ਕਿਵੇਂ ਨੇ?
ਹਾਂਜੀ ਵਧੀਆ, ਸਬ ਵਧੀਆ।
ਅੱਛਾ ਜੀ, ਅੱਜ ਆਪਾਂ ਗੱਲ ਕਰਨੀ ਐ ਜੀ ਟੋਪਿਕ ਐ ਸਾਡਾ ਯਾਤਰਾ। ਠੀਕ ਐ ਜੀ ਆਪਾਂ ਯਾਤਰਾ ਤੇ ਗੱਲ ਕਰਨੀ ਐ। ਤੇ ਮੈਨੂੰ ਏ ਦੱਸੋ ਯਾਤਰਾ ਬਾਰੇ ਤੁਆਡਾ ਕੀ ਵਿਚਾਰ ਐ ਤੁਆਡੀ ਕੀ ਐ। ਸੋਚ ਕੀ ਐ ਤਾਡੀ?
ਯਾਤਰਾ ਤੇ ਜਾਨਾ ਅੱਛਾ ਹੈਗਾ ਅਸੀ ਗਏ ਸੀ ਹੁਨ ਹਰਿਮੰਦਰ ਸੈਬ ਗਏ ਸੀਗੇ ਹੁਨ ਐ ਸਾਨੂੰ ਦੋ ਹਫ਼ਤੇ ਈ ਹੋਏ ਨੇ ਪੰਦਰਾ ਦਿਨ ਫੈਮਿਲੀ ਨਾਲ ਗਏ ਸੀ ਬੱਚੇ ਵੀ ਗਏ ਸੀਗੇ ਨਾਲ।
ਅੱਛਾ-ਅੱਛਾ ਜੀ।
ਹੂੰ ਜਾਨਾ ਚਾਈਦਾ ਬੱਚਿਆਂ ਨੂੰ ਇਸ ਚੀਜ਼ ਦੇ ਬਾਰੇ ਥੋੜ੍ਹੀ ਨੌਲੇਜ ਮਿਲਦੀ ਹੈਗੀ ਐ ਜੇੜੇ ਬੁੱਕਸ ਇਚ ਪੜਦੇ ਨੇ ਓਦੇ ਚ ਤੇ ਚੱਲ ਪੜ੍ਹ ਕੇ ਭੁੱਲ ਜਾਂਦੇ ਹੇਗੇ ਨੇ ਜਾ ਕੇ ਈ ਇਤਿਹਾਸ ਦਾ ਬੱਚਿਆਂ ਨੂੰ ਸਮਝ ਪੈਂਦੀ ਹੇਗੀ ਇਤਿਹਾਸ ਦੇ ਬਾਰੇ ਹੰ
ਦੇਖੋ ਜੀ ਮੇਰੇ ਸਾਬ ਨਾ ਯਾਤ ਤਰਾ ਦਾ ਸਾਡੀ ਅਸਲ ਜੀਵਨ ਦੇ ਵਿੱਚ ਨਾ ਬੌਤ ਡੂੰਘਾ ਅਸਰ ਪੈਂਦਾ ਐ ਜਿਵੇਂ ਕਿ ਵੇਖੋ ਜਦੋ ਆਪਾਂ ਕਿਤੋ ਜਾਨੇ ਆਂ ਬਾਰ ਕਿਤੇ ਜਾਨੇ ਆਂ ਆਪਾਂ ਤੇ ਓਥੇ ਜਾ ਕੇ ਜੇੜੀ ਨਵੀਂ-ਨਵੀਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਜਿਵੇਂ ਕਿ ਓਥੇ ਕਲਚਰ, ਓਥੇ ਖਾਨਾ ਪਹਿਰਾਵਾ, ਓਥੇ ਦਾ ਮੌਸਮ, ਵਾਤਾਵਰਨ ਓ ਸਾਰੀ ਚੀਜਾਂ ਦਾ ਅਸਰ ਸਾਡੇ ਤੇ ਪੈਂਦਾ ਹੈ ਠੀਕ ਏ ਨਾਲੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਕੰਮ ਕਰਕੇ ਇੰਨੇ ਕੇ ਆਕ ਗੇ ਹੁੰਣੇ ਆ ਸਾਨੂੰ ਕੁਤ ਜਦੋਂ ਆਪਾਂ ਯਾਤਰਾ ਤੇ ਜਾਂਣੇ ਆ ਸਾਨੂੰ ਥੋੜ੍ਹਾ ਜਿਹਾ ਫਰੈਸ਼ਮੈਂਟ ਮਿਲਦਾ ਹੈ ਸਾਡੇ ਨਾ ਦਿਮਾਗ ਨੂੰ ਤੇ ਕੰਪ ਤੋਂ ਥੋੜਾ ਡਰੇਕਸੇਸ਼ਨ ਮਿਲਦੀ ਐ
ਹਾਂ ਥੋੜ੍ਹਾ ਮੈਨੂੰ ਪਤਾ ਕੀ ਹੈਗਾ ਉੱਥੇ ਜਾ ਕੇ ਥੋੜ੍ਹਾ ਬੰਦਾ ਭੁੱਲ ਜਦਾ ਐ ਜਾ ਕੇ ਗੁਰੂ ਘਰ ਦੇ ਵਿੱਚ ਮਸਤ ਹੋ ਜਾਂਦਾ ਬੰਦਾ ਲੀਨ ਹੋ ਜਾਂਦਾ‌ ਉੱਥੇ ਜਾ ਕੇ ਅੱਛਾ ਲੱਗਦਾ ਉੱਥੇ ਬੈਣਾ ਗੁਰਦੁਆਰੇ ਦੇ ਵਿੱਚ
ਜੀ ਹਾਂਜੀ ਦੇਖੋ ਯਾਤਰਾ ਓ ਦੋ ਤਰ੍ਹਾਂ ਦੀ ਹੁੰਦੀਆਂ ਨੇ ਇੱਕ ਹੁੰਦੀ ਧਾਰਮਿਕ ਯਾਤਰਾ ਇੱਕ ਹੁੰਦੀ ਈ ਜਿਦਾਂ ਆਪਾਂ ਗੋਆ ਸ਼ਿਮਲੇ ਵਗੈਰਾ ਘੁੰਮਣ ਜਾਂਣੇ ਐ ਸ਼ਿਮਲਾ ਹੋ ਗਿਆ ਮਨਾਲੀ ਈ ਹੋ ਗਿਆ ਜਾਂ ਆਊਟ ਔਫ ਕੰਟਰੀ ਹੋ ਗਿਆ ਪਰ ਅਸੀਂ ਜੇ ਘੁੰਮਣ ਜਾਂਦੇ ਦੇਕੋ ਓ ਹਾਂਜੀ ਸਿੱਟਾ ਸਭ ਦਾ ਇੱਕੋ ਉ ਐ ਜੀ ਦੇਖੋ ਪਰ ਸਰ ਅਹੀ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਕੇ ਅੱਕੇ ਹੁੰਣੇ ਆ ਤੇ ਜਦੋਂ ਆਪਾਂ ਕਿਤੋ ਬਾਰੋਂ ਘੁੰਮ ਕੇ ਆਣੇ ਆ ਤਾਂ ਫਿਰ ਆਪਾਂ ਦੇਬਾਰਾ ਕੰਮ ਕਰਨ ਲਈ ਤਿਆਰ ਹੋ ਜਾਣੇ ਆ
ਹਾਂਜੀ ਹਾਂਜੀ
ਠੀਕ ਐ ਕਿ ਨਹੀਂ ਸਗੋਂ ਸਾਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਹਾਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ ਉਹਨਾਂ ਨਾਲ ਯਾਤਰਾ ਕਰਦੇ ਰਹਿਣਾ ਚਾਹੀਦਾ ਉਹ ਨੂੰ ਕਰਾਣਾ ਚਾਈਦਾ ਕਿਉਂਕਿ ਕੀ ਜੇ ਬੱਚਾ ਸਾਡੇ ਨਾਲ ਜਾਂਦਾ ਹੈਗਾ ਐ ਪਤਾ ਕਰਦੇ ਹਾ ਉਹਨੂੰ ਉੱਥੇ ਦੀ ਉੱਥੇ ਦੀ ਜਾਣਕਾਰੀ ਮਿਲਦੀ ਹੈ ਉਹਨੂੰ ਪਤਾ ਲੱਗਦਾ ਹੈ। ਵਾਤਾਵਰਨ ਦੇ ਨਾਲ ਕੁੱ ਕੁੱ ਚੀਜ਼ਾਂ ਕਿਤਾਬਾਂ ਚੋ
ਹਮ।
ਜੋ ਨਹੀਂ ਸੀ ਕੰਮ ਕਰਨ ਨੂੰ ਮਿਲਦੇ ਕਰ ਕੀ ਕਰ ਰੇ ਜ਼ਿਆਦਾ ਪਿਆ ਬੱਚਾ
ਹਾਂਜੀ ਹਾਂਜੀ ਹੁਣ ਵੀ ਕਹਿ ਰਹੇ ਹੁਣ ਬੱਚੇ ਹੋ ਕੇ ਆਏ ਨੇ ਦਰਬਾਰ ਸਾਹਿਬ ਗਏ ਸੀ ਹੁਣ ਬੱਚੇ ਫੇਰ ਕਹਿ ਰਹੇ ਨੇ ਜਾਣਾ ਹੈਗਾ ਹੁਣ ਦੇਖੋ ਹੁਣ ਹਜ਼ੂਰ ਸਾਹਿਬ ਜਾਵਾਂਗੇ ਦੀਵਾਲੀ ਤੇ ਉੱਥੇ ਦੀ ਬੁਕਿੰਗ ਕਰਵਾਵਾਂਗੀ
ਦੇਖੋ ਜੀ ਉਹੀ ਗੱਲ ਐ ਨਾ ਬੱਚੇ ਨੂੰ ਕਿੰਨਾ ਟਾ ਚਾ ਚੜ ਜਾਦਾ ਆ ਘੁੰਮਣ ਫਿਰਨ ਜਾਣਾ ਹੋਵੇ ਘੁੰਮਣ ਦੇ ਨਾਲ ਤੇ ਬੱਚੇ ਨੂੰ ਕਿੰਨਾ ਚਾ ਚੜ ਜਾਂਦੇ ਤੇ ਨਵੇਂ ਕੱਪੜੀਆਂ ਆਹ ਲੈਣਾ ਉਹ ਕਰਨਾ ਬੱਚੇ ਨੂੰ ਬਹੁਤ ਚਾਅ ਚੜ ਜਾਂਦਾ ਐ ਉਹ ਨਾਲੇ ਏ ਬੱਚਾ ਆ ਜਦੋ ਜਾਂਦਾ ਐ ਬੱਚਾ ਨੇ ਪੁਸ਼ ਕਰ ਰਹਿ ਓ ਕਿਉ ਇੱਕੋ ਪਾਸੇ ਰਹਿ ਰਹਿ ਕੇ ਤਾਂ ਬੱਚਾ ਵੀ ਅੱਕ ਜਾਂਦਾ ਐ
ਹਾਂ ਹਾਂ
ਜਦੋਂ ਓ ਤੂ ਤੇ ਮੈਂਮ ਪਿਛਲੀ ਵਾਲੀ ਈ ਗਏ ਸੀ ਪਾਲਮਪੁਰ ਗਏ ਸੀ ਗੀ ਉੱਥੇ ਦਾ ਰਹਿੰਣਾ ਜਿਵੇਂ ਕਿੰਨੇ ਸੋਹਣੇ ਸੋਹਣੇ ਪਹਾੜ ਹੈ ਬਰਸਾਤ ਐ ਉੱਥੇ ਦਾ ਮੌਸਮ ਇੰਨਾ ਵਧੀਆ ਕਿ ਐ ਹੀ ਕੀ ਅਸੀਂ ਉੱਥੇ ਇੰਨਾ ਇੰਜੋਏ ਕੀਤਾ ਮੈਂ ਆਪਣੇ ਬੱਚਿਆਂ ਦੇ ਨਾਲ ਗਏ ਉਹਨਾਂ ਨੂੰ ਦੱਸਿਆ ਗਿਆ ਕੀ ਤੁਸੀਂ ਪਹਾੜ ਬਦ ਵਗੈਰਾ ਦਿਖਾਏ ਉਹਨਾਂ ਨੂੰ ਦੱਸੇ ਠੀਕ ਹੈ ਕਿ ਨੀ ਬੱਚਿਆਂ ਨੂੰ
ਹੂੰ
ਇਹ ਦਾ ਏਬਨ ਲੱਬੁ
ਹੂ ਅਸੀਂ ਐਤੇ ਏ ਹੇਮਕੁੰਡ ਸਾਹਿਬ ਹੇਮਕੁੰਡ ਫੈਮਲੀ ਈ ਗਏ ਸੀਗੇ ਹੈ ਦੋ ਸਾਲ ਹੋ ਗਏ ਨੇ ਹੇਮਕੁੰਮ ਸਾਹਿਬ ਉੱਥੇ ਵੀ ਜਾਏ ਬਚ ਬੱਚਿਆਂ ਨੂੰ ਬਹੁਤ ਅੱਛਾ ਲੱਗਾ ਆ ਉੱਥੇ ਦੇ ਮਤਲਬ ਕਿ ਜਾ ਕੇ ਏ
ਆਜਾ
ਫੇਰ ਵੀ ਯਕੀਨ ਨਹੀਂ ਹੋ ਰਿਹਾ ਸੀ ਬੱਚਿਆਂ ਨੂੰ ਕਿ ਅਸੀਂ ਇੱਥੇ ਆ ਚੁੱਕੇ ਆ ਰਾਹ ਦੇ ਵਿੱਚ ਦੇ ਕੇ ਵੀਊਜ ਦੇਖ ਕੇ ਉਦਰ ਦੇ ਏ
ਹਮ।
ਹਾਂ। ਰਹਿਣ ਸਹਿਣ ਉਹ ਕਹਿੰਦੇ ਨੇ ਗੁਰੂ ਜੀ ਨੇ ਕਿੱਥੇ-ਕਿੱਥੇ ਹਾਂ। ਹਾਂ ਤਪੱਸਿਆ ਕੀਤੀ ਗੁਰੂ ਜੀ ਨੇ ਕਿੰਨੀ ਦੂਰ ਆ ਕੇ ਕੀਤੀ। ਬੱਚੇ ਦੇਖਦੇ ਨੇ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਪਤਾ ਲੱਗਦਾ ਹੈਗਾ।
ਨਾ ਦੇਖੋ ਤੁਹਾਨੂੰ ਉਹੀ ਐਨੀ ਵੀ ਉਾ ਸਮਮ ਹੋ ਜਾਂਦੀਆਂ ਨੇ ਪ੍ਰੈਕਟੀਕਲ ਜ਼ਿਆਦਾ ਸਮਝ ਆਦਾ ਹੈ, ਤੇ ਇਸ ਕਰਕੇ
ਹਾਂ ਜਾ ਕੇ ਜਿਆਦਾ ਪਤਾ ਲੱਗਦਾ ਹੈਗਾ, ਉਥੇ ਜਾ ਕੇ ਹਾਂ ਲਿਖਿਆ ਹੋਣ ਦਾ ਇਤਿਹਾਸ ਦੇ ਬਾਰੇ ਸਾਰੇ ਉਥੇ ਜਾ ਕੇ ਪੜ੍ਹਦੇ ਹੈਗੇ ਨੇ ਬੱਚੇ ਪਤਾ ਲੱਗਦਾ ਹੈਗਾ ਵੀ ਹੁਣ ਉਥੇ ਬਟਾਲੇ ਵੀ ਗਏ ਸੀਗੇ ਕੰਧ ਸੈਬ ਓਥੇ ਵੀ ਦੇਖ ਕੇ ਆਏ ਨੇ। ਓਥੇ ਬੱਚੇ ਬੜੇ ਖੁਸ਼ ਹੋਏ ਨੇ ਜਾ ਕੇ ਹਮ। ਹਾਂ ਤੁਸੀਂ ਕਿੱਥੋਂ ਪੰਜਾਬ?
ਠੀਕ
ਤੁਸੀਂ ਪੰਜਾਬ ਤੋਂ ਬੋਲ ਰੇ ਓ?
ਹਾਂਜੀ ਪੰਜਾਬ ਤੋਂ ਬੋਲ ਰੀ ਆ, ਤੁਸੀਂ ਕਿਥੋਂ ਗੱਲ ਕਰਦੇ?
ਅਸੀਂ ਐ ਹਰਿਆਣਾ ਤੋਂ, ਅਹ ਯਮੁਨਾਨਗਰ ਜਗਾਦਰੀ।
ਅੱਛਾ-ਅੱਛਾ-ਅੱਛਾ ਠੀਕ ਐ, ਠੀਕ ਐ, ਠੀਕ ਐ ਫੇਰ ਤਾਂ ਦੇਖੋ ਤੁਹਾਨੂੰ ਹਰਿਆਣੇ ਦੇ ਵੀ ਨੌਲੇਜ ਹੈ। ਗੀਆ ਜੇ ਤੁਸੀਂ ਸਾਡੇ ਵਾਲੇ ਪਾਸੇ ਆਂਦੇ ਪੰਜਾਬ ਦੇ ਵਿੱਚ ਇੱਥੇ ਸਟੇਟ ਦਾ ਵੱਖਰਾ ਖਾਣਾ ਪੀਣਾ ਐ, ਜਦੋਂ ਅਸੀਂ ਘੁੰਮਣ ਫਿਰਨ ਜਾਂਨੇ ਆ ਓਥੇ ਦੀ ਜਿਦ ਵੀ ਪੰਜਾਬ ਦੇ ਵਿੱਚ ਸਰੋਂ ਦਾ ਸਾਗ ਮ ਮੱਕੇ ਦੀ ਰੋਟੀ ਲੱਸੀ ਦਾ ਗਲਾਸ ਹਨਾ ਏ ਵੱਖਰਾ ਇੱਕ ਕਲਚਰ ਐ, ਏ ਸਾਨੂੰ ਕਦੋਂ ਪਤਾ ਲੱਗੇਗਾ ਜਦੋਂ ਆਪਾਂ ਦੂਸਰੇ ਜਾਵਾਂ ਜੇ ਆਪਾਂ ਯਾਤਰਾ ਕਰਾਂਗੇ ਕਿਥੇ
ਹਾਂ।
ਫ ਫਿਰ ਈ ਪਤਾ ਲੱਗੇਗਾ ਨਾ, ਹੁਣ ਜੇ ਆਪਾਂ ਸਾਊਥ ਵਾਲੀ ਸਾਈਡ ਚੱਲ ਜੀਏ ਉੱਥੇ ਇਨਾਂ ਦੇ ਫੇਮਸ ਡਿਸ਼ ਕੀ ਐ ਇਡਲੀ
ਹਮ।
ਸਾਂਬਰ ਠੀਕ ਐ ਤੇ ਓਥੇ ਦਾ ਵਾਤਾਵਰਨ ਕਿਡਾ ਵਧੀਆਂ ਐ ਹਰਿਆਲੀ ਕਿੰਨੀ ਆ ਉੱਥੇ।
ਹਮ ਹੁਣ ਅਸੀਂ ਗਏ ਹਾਂ ਇੱਥੋਂ ਦੀ ਪੈਲੇ ਅੰਮ੍ਰਿਤ ਸਰ ਗਿਆਂ, ਅਨੰਦਪੁਰ ਸੈਬ ਗਿਆਂ, ਫਤਿਹਗੜ੍ਹ ਸੈਬ ਗਏ ਆ, ਪਰਿਵਾਰ ਵਿਛੋੜਾ ਟਿੱਬੀ ਸਾਇਬ, ਸਾਰੇ ਗੁਰਦੁਆਰੇ ਦੇਖ ਕੇ ਆਏ ਹੈਗੇ ਆ। ਫੇਰ ਅਸੀਂ ਹੁਸ਼ਿਆਰਪੁਰ ਗਏ ਓਥੇ ਵੀ ਦੋ-ਤਿੰਨ ਗੁਰਦੁਆਰੇ ਸੀਗੇ ਓ ਵੀ ਵੇ ਆ ਬੱਚਿਆਂ ਨੂੰ ਪੰਜਾਬ ਦਾ ਮਾਹੋਲ ਬੜਾ ਅੱਛਾ ਲੱਗਦਾ ਬ
ਹਾਂਜੀ-ਹਾਂਜੀ। ਪੰਜਾਬ ਮਾਹੌਲ ਹੀ ਬੜਾ ਵਧੀਆ ਏ ਜਿਵੇਂ ਕਿ ਹਾਂਜੀ-ਹਾਂਜੀ ਏਥੇ ਦਾ ਖਾਣਾ-ਪੀਣਾ ਪੰਜਾਬ ਦੇ ਲੋਕਾਂ ਨੂੰ ਬੋਹੋਤ ਅੱਛੇ ਤਰੀਕੇ ਨਾਲ ਦੂਜੇ ਨੂੰ ਖਵਾਣਾ ਆਂ ਆਂਦਾ ਹੈ, ਤੇ ਪਿਆਰ ਨਾਲ ਬੋਲਣਾ ਆਂਦਾ ਹੈ
ਹੂੰ। ਅਤੇ ਹਰਿਆਣਾ ਚ ਤੇ ਫਾਸਟ ਫੂਡ ਜਾਦਾ ਹੈਗਾ, ਔਰ ਪੰਜਾਬ ਦੇ ਵਿੱਚ ਤੇ ਬੋਤ ਅੱਛਾ ਖਾਣਾ ਪੀਣਾ ਰੈਣ ਸੈਣ। ਬਹੁਤ ਜਿਆਦਾ ਅੱਛਾ ਹੈਗਾ ਪੰਜਾਬ ਦਾ ਮਾਹੌਲ ਹਮ।
ਠੀਕ ਐ, ਠੀਕ ਐ ਦੇਖੋ ਉਨਾਨੂੰ ਹੁਣ ਆਪਾਂ
ਹੋਰ
ਤੇ ਆਮ ਲੱਗੇਗਾ ਦੂਜ
ਹਾਂ।
ਸਟੇਟਸ ਕਿਸ
ਹੂੰ।
ਡਰੈਸ ਕੀ ਐ ਜਦੋਂ ਆਪਾਂ ਫੇਰ ਨਈ ਪਤਾ ਲੱਗੇਆ
ਹੂੰ ਹਾਂਜੀ-ਹਾਂਜੀ ਬਿਲਕੁੱਲ। ਫਈ-ਫਈ ਬੱਚੇ ਹੁੰਦੇ ਨੇ ਨੌਲੇਜ ਲੈਂਦੇ ਹੈਗੇ ਨੇ, ਹੁਣ ਮੇਰੀ ਗੁੜੀਆ ਓ ਨੌਲੇਜ ਲੈਂਦੀ ਹੈਗੀ ਇਸ ਚੀਜ਼ ਦੀ। ਅੱਛਾ, ਹੂੰ।
ਦੇਖੋ ਬੱਚੇ ਵੀ ਕਿੰਨੇ ਜਾਗਰੂਕ ਹੁੰਦੇ ਨੇ।
ਹਾਂ। ਜਾਣਾ ਚਾਈਦਾ ਬੱਚੇ ਜਾਣਗੇ ਨਾਲ ਓਨਾਂ ਨੂੰ ਤਾਂ ਹੀ ਇਸ ਚੀਜ਼ ਦੇ ਬਾਰੇ ਪਤਾ ਲੱਗੇਗਾ ਨਾ।
ਜਿਵੇਂ ਕਿ ਮੈਂ ਤੁਆਨੂੰ ਪੇਲਾਂ ਕੇਆ, ਕਿਤਾਬੀ ਗਿਆਨ ਤੇ ਪ੍ਰੈਕਟੀਕਲ ਗਿਆਨ ਚ ਬੋਤ ਫ਼ਰਕ ਐ, ਕਿਤਾਬਾਂ ਅਸੀਂ ਪੜ੍ਹਨਾ ਹੁੰਦਾ ਪ੍ਰੈਕਟੀਕਲ ਆਪਾਂ ਜਾ ਕੇ ਦੇਖਦੇ ਆ ਮੈਂ ਮਹਿਸੂਸ ਕਰਦੀ ਉਸ ਚੀਜ਼ ਨੂੰ ਓ ਜਲਦੀ ਸਮਝ ਆਂਦੀ ਐ।
ਹੂ--ਹੁਣ ਓਥੇ ਗਏ ਆ, ਕਿੱਥੇ ਗਏ। ਹਾਂ ਹੁਣ ਫਤੇਗੜ੍ਹ ਸਾਬ ਗਏ ਆ, ਜੋ ਸੁਣੇਆ ਤਾਂ ਓ ਅਲੱਗ ਗੱਲ ਹੈਗੀ ਏ। ਜੋ ਤੇ ਦੇਖ ਕੇ ਮਹਿਸੂਸ ਹੁੰਦਾ ਨਾ, ਵੀ ਬੰਦਾ ਸੋਚਦਾ ਵੇ ਰੋਂਗਟੇ ਵੀ ਖੜੇ ਹੁੰਦੇ ਨੇ, ਓਸ ਟਾਈਮ ਓਨਾਂ ਨਾਲ। ਕੀ ਹੋਏਆ ਹੈਗਾ, ਕਿਸ ਤਰ੍ਹਾਂ ਹੋਏਆ ਹੈਗਾ, ਬੱਚੇ ਦੇਖਦੇ ਹੈਗੇ ਨੇ, ਸਮਝਾਓ ਸਾਰਾ ਏਨਾਂ ਨੂੰ ਦੇਖਦੇ ਨੇ ਕੇੜੀ ਜਗ੍ਹਾ ਹੈਗੀਏ, ਪੇਲੇ ਅਸੀਂ ਗਏ ਆ ਦੋ ਤਿੰਨ ਵਾਰੀ ਜਦੋਂ ਉਹ ਜਦੋ ਓਥੇ ਪ੍ਰੋਗਰਾਮ ਹੁੰਦਾ, ਹਾ ਓਥੇ ਬੋਤ ਰਸ਼ ਹੁੰਦਾ, ਦਰਸ਼ਨ ਵੀ ਨਈ ਹੁੰਦੇ ਞਿੱਚੇ ਜਿੱਥੇ ਸਾਹਿਬਜ਼ਾਦਾ ਜੀ ਦੇ। ਨੀਆਂ ਚ ਦੀਤਾ ਸੀਗਾ, ਤੇ ਹੁਣ ਗਏ ਨਾ, ਹੁਣ ਗਏ ਆਰਾਮ ਨਾਲ ਦਰਸ਼ਨ ਹਾਂਜੀ, ਬੱਚੇਆਂ ਨੇੇ ਵੇਖੇਆ ਹੁਣ ਜਗ੍ਹਾ ਬੱਚੇ ਹੈਰਾਨ ਹੋਏ ਨੇ ਕੇਂਦੇ ਦੇਖੋ ਮੰਮੀ ਕਿਸ ਤਰ੍ਹਾਂ ਹੋਇਆ ਏਨਾਂ ਨਾਲ ਜਾ ਕੇ ਪ੍ਰੈਕ ਦੇਖ ਕੇ ਫੇਰ ਨਾ ਦੇਖ ਫੇਰ ਪਤਾ ਲੱਗਦਾ ਨਾ ਸਾਰਾ ਮਹਿਸੂਸ ਹੁੰਦਾ ਬੱਚੇਆਂ ਨੂੰ।
ਹੂੰ ਤੁਆਨੂੰ ਮੈਂ ਉਹੀ ਕੇਹਾ ਨਾ, ਜੇੜੀ ਚੀਜ਼ ਅਸੀਂ ਪ੍ਰੈਕਟੀਕਲ ਕਰਕੇ ਸਿੱਖਦੇ ਹਾ ਨਾ ਓ ਕਿਤਾਬਾਂ ਚ ਨਈ ਪਤਾ ਲੱਗਦਾ, ਪ੍ਰੈਕਟੀਕਲ ਬੋਤ ਜਲਦੀ ਸਮਝ ਆਂਦਾ, ਈਵਨ ਕਿ ਦੂਰ ਕਿਤੋਂ ਜਾਣਾ ਮੈਨੂੰ ਜੇੜੇ ਨਾ ਕਿਤਾਬਾਂ ਗਿਆਨ ਘੱਟ ਹੁੰਦਾ, ਹਪ੍ਰੈਕਟੀਕਲ ਜ਼ਿਆਦਾ ਸਮਝ ਆਂਦਾ, ਪ੍ਰੈਕਟੀਕਲ ਛੇਤੀ ਸਮਝ ਆ ਜਾਂਦਾ।
ਹੂੰ, ਹਰ ਚੀਜ਼ ਦੇ ਬਾਰੇ ਪਤਾ ਲੱਗਦਾ ਨਾ ਜਾ ਕੇ ਫਿਰ ਓਥੇ। ਹਾਂ ਮਤਲਬ ਪੁੱਛ ਵੀ ਲੈਂਦੇ ਕਿਸੇ ਨੂੰ ਜੇ ਕੁਛ ਨਈ ਸਮਝ ਆਂਦੀ ਕੋਈ ਗਾਈਡ ਵੀ ਕਰ ਦਿੰਦੇ ਨੇ, ਓਥੇ ਦੱਸ ਦਿੰਦੇ ਨੇ।
ਹਾਂਜੀ, ਪਰ ਦੇਖੋ ਏ ਸਭ ਓਦੋਂ ਪੋਸੀਬਲ ਹੋਏਗਾ ਨਾ ਜਦੋ ਅਸੀਂ ਯਾਤਰਾ ਕਰਾਂਗੇ, ਜਦੋ ਅਸੀਂ ਯਾ ਫੇਰ ਜਾਵਾਂਗੇ ਫੇਰ ਈ ਪਤਾ ਲੱਗੇ। ਗਾ, ਸਾਡੀ ਜ਼ਿੰਦਗੀ ਏੰਨੀ ਕੁ ਬਿਜ਼ੀ ਹੋ ਚੁੱਕੀ ਕਿ ਸਾਡੇ ਕੋਲ ਵੀ ਯਾਤਰਾ ਵੇਲੇ ਟਾਈਮ ਨਈ ਹੁੰਦਾ, ਪਰ ਅਸਲ ਜ਼ਿੰਦਗੀ ਦੇ ਵਿੱਚ ਸਾਨੂੰ ਯਾਤਰਾ ਵਾਲੇ ਟਾਏਮ ਕੱਢਣਾ ਚਾਈਦਾ।
ਕੱਢਣਾ ਚਾਈਦਾ ਬਿਲਕੁਲ। ਬੀ ਅੱਜ -ਕੱਲ੍ਹ ਹਿਸਾਬ ਹੀ ਐਸਾ ਹੈਗਾ ਕਿ ਇਨਸਾਨ ਬੀਜੀ ਜਬਰਦਸਤੀ ਟਾਈਮ ਨਿਕਾਲੇਗਾ ਨਾ ਕਿੱਤੇ ਜਾਣ ਵਾਸਤੇ ਤੇ ਤਾਂ ਹੀ ਨੀ ਜਾ ਸਕਦਾ ਹਾਂ, ਓਂਝ ਤੇ ਤੁਸੀਂ ਬਸ ਲੱਗੇ ਰਓ ਤੇ ਲੱਗੇ ਹੀ ਰਓ ਹਾਂ, ਹੁਣ ਮੇਰੇ ਹਸਬੈਂਡ ਆ ਹੈਗੇ ਨੇ ਓਨਾਂ ਨੂੰ ਥੋੜਾ ਜ਼ਾਦਾ ਹੈਗਾ ਘੁੰਮਣ ਦਾ, ਤੇ ਓ ਜਿਵੇਂ ਹਣ ਥੋੜਾ ਕੰਮ ਹੁੰਦਾ ਜ਼ਿਆਦਾ ਪ੍ਰੈਸ਼ਰ ਹੋ ਜਾਂਦਾ, ਤੇ ਕੋਈ ਪ੍ਰੈਸ਼ਰ ਪੈਂ ਜਾਂਦਾ ਦਿਮਾਗ ਓਨਾਂ ਦਾ ਏ ਮਨ ਕਰਦਾ, ਕਿੱਤੇ ਨਾ ਕਿੱਤੇ ਚਲੇ ਜਾਈਏ।
ਤੁਆਨੂੰ ਮੈ ਓਹੀ ਦਸੀ ਨਾ ਗੱਲ, ਜਿਵੇਂ ਕਿ ਦੇਖੋ ਅਸੀਂ ਬਾਰ ਜਦੋਂ ਘੁੰਮਣ ਜਾਂਨੇ ਆ ਘਰ ਦੀ ਟੈਨਸ਼ਨ ਆਪਾਂ ਘਰੇ ਰੱਖ ਕੇ ਜਾਂਨੇ ਆ, ਠੀਕ ਐ ਆਪਣੇ ਆਪਣਾ ਮਾਈੰਡ ਫਰੈਸ਼ ਹੋ ਜਾਂਦਾ। ਸਰੀਰ ਚ ਉੱਡਦੀ ਆ ਜੋ ਅਸੀਂ ਵਾਪਸ ਘੁੰਮ ਫਿਰ ਕੇ ਆਉਦੇ ਹਾਂ ਸਾਡੇ ਪਵਿੱਤਰ ਦੀ ਆ ਤੇ
ਹਾਂਜੀ-ਹਾਂਜੀ।
ਦੂਜਾ ਕੰਮ
ਹੂੰ।
ਇਸ ਕਰਕੇ ਸਾਡੀ ਮਨੁੱਖੀ ਜੀਵਨ ਦੇ ਵਿੱਚ ਯਾਤਰਾ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈਗਾ।
ਮਹਤਵ ਹੈਗਾ। ਹੋਰ ਕੀ ਕਰਦੇ ਇਸ ਟਾਈਮ?
ਕੁਛ ਨੀ ਬਸ ਲੱਗੇ ਸੀ, ਰੋਟੀ-ਪਾਣੀ ਵਾਲੇ ਪਾਸੇ। ਤੇ ਮੈਂ ਕਿਹਾ ਯਾਤਰਾ ਤੇ ਗੱਲ ਕਰ ਲਈਏ ਯਾਤਰਾ ਦਾ ਕਿੰਨੀ ਕਿ ਮਤਲਬ ਅਸੀਂ ਇਹਨੂੰ ਹਲਕੇ ਚ ਲੈਂਦੇ ਹਾਂ ਜਦਿ ਕਿ ਇਹਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ।
ਨਾ-ਨਾ।
ਯਾਦ ਫਿਟ ਹੁੰਦਾ ਹੈ।
ਨੌਲੇਜ ਹੋਏਗੀ ਤੇ ਆਉਣ ਵਾਲੀ ਪੀੜ੍ਹੀ ਨੂੰ ਤਾਂ ਹੀ ਅਸੀਂ ਕੁਛ ਨੌਲੇਜ ਦੇ ਸਕਾਂਗੇ ਨਾ ਜੇ ਸਾਨੂੰ ਕੁਛ ਪਤਾ ਹੋਏਗਾ ਤੇ ਜੇ ਸਾਨੂੰ ਹੀ ਨੀ ਪਤਾ ਹੈਗਾ ਤੇ ਅਸੀਂ ਅੱਗੇ ਕੀ ਦੱਸਾਂਗੇ ਨਾ ਬੱਚਿਆਂ ਨੂੰ।
ਹੂੰ। ਮੈਨੂੰ ਯਾਤਰਾ ਦੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਹੀ ਵਧੀਆ ਲੱਗਾ ਤੇ ਬਹੁਤ ਹੀ ਮੈਨੂੰ ਨੋਲਜ ਬਸ ਜੀ ਮਿਲਗੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਸਾਨੂੰ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਓਕੇ।